ਹਜੀ ਸਤਿ ਸ਼੍ਰੀ ਅਕਾਲ, ਠਕ ਆ ਠੀਕ ਆ ਜੀ। ਹੋਰ ਸੁਣਾਓ, ਬੈਠੇ ਸੀਗੇ, ਤੁਸੀਂ ਸੁਣਾਓ? ਕੀ ਕਰਦੇ ਹੋ।
ਹਜੇ ਕਾਲਜ ਨਹੀਂ ਲੱਗ ਰਹੇ
ਹਾਂ, ਹਾਂਜੀ ਉਹ ਨਾ ਇੱਥੇ ਮੀਂਹ ਪੈ ਰਿਹਾ ਸੀਗਾ ਮੀਂਹ ਹੱਟ ਗਿਆ ਤੇ ਹੁਣ ਨੈਟਵਰਕ ਇਸ਼ੂ ਹੋ ਗਿਆ ਸੀ। ਮੈਂ ਤੁਹਾਨੂੰ
ਹੋਰ ਸੁਣਾ ਮੀਂਹ ਕਰਕੇ।
ਤੁਸੀਂ ਦੱਸੋ ਘਰੇ ਕਿ ਠੀਕ ਨੇ।
ਸਭ ਵਧੀਆ ਉਹ ਮੌਸਮ ਕਲਾਈਮੇਟ ਪਹਿਲਾਂ ਗਰਮੀ ਅ ਸੀ ਫੇਰ ਅਚਾਨਕ ਮੀਂਹ ਪੈਣ ਲੱਗਿਆ ਮੀਂਹ ਦੇ ਦੇੜਾ ਫੇਰ ਉਹ ਦਿ ਨਾਲ ਬੁਖਾਰ ਸਰਦੀ ਸਭ ਚਲ ਰਹੇ।
ਸਹੀ ਗੱਲ ਹੈ ਹੁਣ, ਕਲਾਈਮੇਟ ਚੇਂਜ ਹੋ ਗਿਆ ਨਾ ਇੱਦਾਂ ਹੀ ਸਰਦ ਜਾਂਦੀ ਹਾਂ
ਤਾਂ ਉਹਦੇ ਨਾ ਥੋੜੀ ਜਿਹੀ ਤਬੀਅਤ ਠੀਕ ਨਹੀਂ ਸੀਗੀ ਅੱਜ ਫੇਰ ਠੀਕ ਆ ਫੇਰ ਮੰਮੀ ਨੂੰ ਮੈਨੂੰ ਭੈਣ ਨੂੰ ਸਾਰਿਆਂ ਨੂੰ ਵਾਰੀ ਵਾਰੀ ਵਾਰੀ ਵਾਰੀ
ਹਾਂ, ਹੁੰਦਾ ਏ ਮਤਲਬ ਹੋ ਜਾਂਦਾ ਹੈ ਨਾ
ਹਾਂ, ਜਿਵੇਂ ਗਰਮ ਸਰਦ ਹੋ ਜਾਣਾ ਪਹਿਲਾਂ ਗਰਮੀ ਫੇਰ ਠੰਡ ਤੇ ਫਿਰ ਪਾਣੀ ਮਿਕਸ ਹੋ ਗਿਆ ਔਰ ਉੱਥੇ ਕਿੱਦਾਂ ਤੁਹਾਡਾ ਇੱਥੇ ਮੌਸਮ
ਇੱਥੇ ਤਾਂ ਬਹੁਤ ਮੀਂਹ ਪੈ ਰਿਹਾ ਇੱਧਰ ਵੀ
ਪੈ ਰਿਹਾ ਕੇ ਹਟਿਆ
ਨਹੀਂ ਹਾਲੇ ਵੀ ਪੇ ਰਿਹਾ
ਅੱਛਾ ਪੈ ਰਿਹਾ
ਹੋਰ ਜ ਬਸ ਮੈਂ ਵੀ ਬਾਹਰ ਗਈ ਸੀ ਹੋਸਪਿਟਲ ਗਈ ਸੀ ਤੇ ਮੇਰੀ ਭੈਣ ਮਾਸੀ ਦੀ ਕੁੜੀ ਹੈਗੀ ਆ ਨਾ ਉਹਦਾ ਐਕਸੀਡੈਂਟ ਹੋਇਆ ਸੀ, ਤੋਂ ਉਹਨੇ ਮਤਲਬ ਨਾ ਦਾ ਉਹਦਾ ਪਲਾਸਟਰ ਹੈਗਾ ਸੀ।
ਅੱਛਾ
ਡਾਕਟਰ ਨੇ ਕਿਹਾ ਐਮ ਆਰ ਆਈ ਕਰਾਓ, ਐਮ ਆਰ ਆਈ ਕਰਾਇਆ ਤਾਂ ਫਿਰ ਦੋਂ ਗੋਡੇ ਵਸੀ ਜਿਨਾਂ ਸੌ ਦੀ ਐ ਨਾ
ਹਾਂਜੀ
ਉਹ ਡੈਮੇਜ ਹੋ ਗਈ ਥੋੜੀ ਜੀ
ਅੱਛਾ
ਤੋਂ, ਫਿਰ ਉਹਨਾਂ ਨੇ ਉਹ ਬਸ ਕਿੱਥੇ ਘੁੰਮਣ ਜਾ ਰਹੇ ਸੀ, ਲੋਨਾਵਲਾ ਜ ਇੱਥੇ ਮਤਲਬ ਹੋਏਗਾ ਨਾ ਮਸ਼ਹੂਰ, ਜਿੱਥੇ ਰਾਸ਼ਟਰਪਤੀ ਹਾਂ
ਤੇ ਸਿਟੀ ਪੋਨੇ ਸਿਟੀ ਚ ਆਉਂਦਾ ਨਾ ਇਹੇ
ਜੀ ਹਾਂਜੀ ਹਾਂਜੀ
ਹੂੰ
ਅਹ ਮਤਲਬ ਝਰਨੇ ਵਾਸਤੇ ਕਰਵਾਤੇ ਤੋ ਉਧਰ ਨਾ ਪਿੱਛੇ ਤੋਂ ਕਾਰ ਵਾਲੇ ਨੇ ਉਨ੍ਹੇ ਟੱਕਰ ਮਾਰੀ ਸਕੂਟਰੀ ਨਾਲ
ਇਹਨੂੰ ਫੜਨਾ ਸੀਗਾ ਨਾ
ਉਹ ਫੜਨੀ ਹੜਨ ਗਏ ਸੀ ਭੱਜ ਗਏ ਕਿਉਂਕਿ ਉਹਨਾਂਦੇ ਜੋ ਨਾਲ ਹੈਗੇ ਸੀ ਨਾ ਮੇਰੇ ਭੈਣ ਦੇ ਨਾਲ ਉਹ ਆਗੇ ਚਲੇ ਗਏ ਪਿੱਛੇ ਇਕੱਲੀ ਰਹੇਗੀ
ਹੁਣ ਠੀਕ ਆ ਗਈ, ਪੈਦਲ ਸੀਗੀ ਉਹ?
ਨਾ ਉਹ ਗਾਗ ਸਕੂਟਰੀ ਤੇ ਸੀ, ਪਿੱਛੇ ਤੋਂ ਕਾਰ ਆ ਕੇ ਨੇ ਉਹ ਸ਼ਾਇਦ ਤਾਂ ਉਹਨੇ ਤਾ ਰਹੇਗਾ
ਇਹ ਡਰਿੰਕ ਪੀਂਦੇ ਆ, ਤੇ ਦੂਜਿਆਂ ਨੂੰ ਮਾਰਦੇ ਨੇ ਹੋਰ ਕੀ ਏ ਇਹ ਜੇ ਡਰਿੰਕ ਏ ਪਂ ਟ੍ਰੈਫਿਕ ਪੁਲਿਸ ਖੜਦੀ ਐ, ਇਹਨਾਂ ਨੇ ਫਿਰ ਔਪਸ਼ਨ ਚੱਕਣਾ ਚਾਹੀਦਾ, ਐਕਸ਼ਨ ਜੋ ਵੀ ਆ, ਕਿ
ਉੱਥੇ ਕੈਮਰਾ ਵਗੈਰਾ ਕੁਛ ਲੱਗਿਆ ਨੀ ਸੀ, ਹਾਈਵੇ ਸੀ ਵੱਡਾ ਸਾਰਾ ਸੁਨ ਸੂਨ ਸੀ, ਥੋੜਾ ਉਸ ਥੋੜੇ ਚ ਵਜਾ
ਹੁਣ ਇਹ ਜਹੇ ਪੁਆਇੰਟ ਹੀ ਘੁੰਮ ਦੇ ਨੇ, ਲੁਣਾ ਵਾਲਾ ਹੋ ਗਿਆ ਹਨਾ ਬਟ
ਹਾਂਜੀ, ਖੰਡਾ ਆਲਾ
ਪਰ ਉਹਦੇ ਨਾਲ ਇਹ ਦਿਨਾਂ ਚ ਫੇਰ ਗਰਮ ਸਰਦ ਨਾਲ ਬਿਮਾਰ ਹੋ ਜਾਂਦੇ ਆ, ਠੰਡ ਗਰਮੀ ਕਰਕੇ ਹੂੰ
ਫੇਰ ਉਹ ਹੀ ਦੇਖਣਗੇ ਸੀ, ਉਹਦਾ ਅੱਜ ਓਪਰੇਸ਼ਨ ਕਰਾਇਆ ਬਚਾਰੀ ਬੜੀ ਔਖੀ ਪਈ ਸੀ, ਹਾਂ ਹੁਣ ਤਾਂ ਠੀਕ ਐ, ਉਹ ਥੈਰਪ ਪੀ ਵਗੈਰਾ ਕਰ ਰਹੇ ਨੇ, ਫਿਜ਼ਓਥਰਾਪਿਸਟ ਵਗੈਰਾ ਡਾਕਟਰ ਬੁਲਾਏ ਸੀ। ਟਰੀਟਮੈਂਟ ਵਧੀਆ।
ਔਖਾ ਹੋ ਗਿਆ ਨਾ।
ਹੂੰ
ਜਾ ਕੇ ਆਏ ਊ, ਮਿਲ ਕੇ ਆਏ ਊ।
ਹੂੰ
ਮਿਲ ਕੇ ਆਏ ਊ, ਮੈਂ ਕਿਹਾ?
ਹੂੰ
ਜਾ ਕੇ ਆਏ ਹੋ ਤੁਸੀਂ?
ਹਾਂ ਮੈਂ ਜਾ ਕੇ ਆਈ, ਮੈਂ ਹਣ ਥੋੜੇ ਟਾਈਮ ਪਹਿਲੇ ਹੀ ਜਾ ਕੇ ਆਈ।
ਅੱਛਾ‌
ਹੋ ਗਿਆ ਮੈਨੂੰ ਘੰਟਾ ਜਾ ਕੇ ਉੱਥੇ, ਹੂੰ ਘੰਟੇ ਹੋ ਗਿਆ ਮੈਨੂੰ ਆ ਕੇ, ਫੇਰ ਇੱਧਰ ਘਰੇ
ਹੂੰ-ਹੂੰ।
ਹੂੰ ਹੁਣ ਕੀ ਕਰੇ ਫਿਰ ਦੇਖਣਾ ਤਾਂ ਜਾਣਾ ਪੈਂਦਾ ਹੀ ਹੈ। ਹ ਮ ਹੁਣ ਤਾਂ ਕੱਲ ਦੇ ਦੇਗੀ ਡਿਸਚਾਰਜ ਉਹਨੂੰ। ਛੱਡ ਦੇਣਾ ਫਿਰ ਹੋਸਪਿਟਲ ਤੋਂ। ਹ ਮ ਤੁਸੀਂ ਵੀ ਆਪਣਾ ਧਿਆਨ ਰੱਖੋ ਗੇੋ ਥੋੜਾ-ਥੋੜਾ। ਕੋਸਾ-ਕੋਸਾ ਜਾਂ ਪਾਣੀ ਪੀਆ ਕਰੋ।
ਹਾਂਜੀ, ਕੁਛ ਨਹੀਂ ਅਸੀਂ ਤਾਂ ਪਾਣੀ ਵੀ ਤੇ ਦਵਾਈ ਵੀ ਲੈ ਕੇ ਆਏ ਹਾਂ ਕੋਸੇ ਹੀ ਪੀ ਰਹੇ ਆਂ। ਤੇ ਮੰਮੀ ਪਹਿਲਾਂ ਮੰਮੀ ਦੋ ਤਿੰਨ ਦਿਨ ਬਿਮਾਰ ਸੀ।
ਅੱਛਾ।
ਫੇਰ ਮੈਂ ਤੇ ਮੰਮੀ ਨਾਲ ਹੀ ਸੀ ਤੇ ਬਾਅਦ ਚ ਸਰਦੀ ਫਿਰ ਗਲ਼ਾ ਦੁੱਖ ਕੇ, ਸਰਦੀ ਫਿਰ ਠੰਡ ਫਿਰ ਬੁਖਾਰ ਏਦਾਂ।
ਅੱਛਾ।
ਹੁਣ ਠੀਕ ਅ ਅਸੀਂ ਦੋਨੇ ਥੋੜੇ।
ਨਹੀਂ ਮਾੜਾ ਜੀ ਅਗਰ ਲੱਗ ਰਹੀ ਹੈ ਤੁਹਾਨੂੰ ਜੁਕਾਮ ਲੱਗ ਰਿਹਾ ਤਾਂ ਥੋੜਾ ਅ ਮਸਾਲੇ ਵਾਲੀ ਚਾਹ ਪੀ ਲੋਓ ਜਿੱਤ
ਹਾਂ, ਮੈਂ ਲੌਂਗ ਪਾ ਕੇ ਉਹਦੇ ਚ ਚਾਹ ਚ ਲੌਗ ਕੁੱਟ ਕੇ ਇਲਾਇਚੀ ਸੌਂ ਪਾ ਕੇ ਬਣਾਈ ਐ।
ਜੀ ਹਾਂਜੀ ਹੂੰ, ਵਧੀਆ ਲੱਗਦਾ ਉਹਦੇ ਨਾਲ।
ਲੌਗ ਵੱਧ ਪਾ
ਮੈਂ ਚਲ। ਲੌਂਗ ਵਾਧੂ ਹੋ ਗਈ।
ਲੌਂਗ ਇੰਨਾ ਵੱਧੀਆ ਕੁੱਟੀਆਂ ਤਿੰਨ ਚਾਰ ਲੌਂਗ ਪਾਉਨੀ ਆ ਮੈਂ ਦੋ ਕੱਪਾਂ ਚ ਚਾਹ ਕਿੰਨੀ ਕ ਹੁੰਦੀ ਆਂ ਵੱਧੀਆ ਬਣ ਜਾਂਦੀ।
ਲੱਗੀ ਰਹੇਗੀ ਫਿਰ ਤਾਂ ਮੂੰਹ ਚ ਪੂਰੀ। ਲੱਗੀ ਰਹੇਗੀ ਹ ਹ। ਮਿ ਮਿਰਚਾਂ ਲੱਗੀ ਰਹੇਗੀ ਮੂੰਹ ਚ ਫਿਰ ਇੰਨੇ ਲੌਂਗ ਪਾਏ ਨੇ ਦੋ ਕੱਪ।
ਮਿਰਚਾਂ ਨਹੀਂ। ਮੰਮੀ ਕਹਿੰਦੇ ਨਹੀਂ ਪਾਇਆ ਇਹਨੇ ਕੁੱਛ ਮੈਂ ਕਿਹਾ ਹਾਂ ਮੈਂ ਕਿਹਾ ਚਾਹ ਐਵੇ ਪੀ ਲੀ ਏ ਤੁਸੀਂ ਹ ਹ ਉਹ ਪਿੱਛੋਂ ਹੱ ਸਵੇਰੇ ਮੈਂ ਕਿਹਾ ਲੌਂਗ ਵਾਲੀ ਬਣਾਈ ਸੀ ਮੈਂ ਬਣਾਈ ਆ ਤੁਹਾਨੂੰ ਥੋੜੀ ਪਤਾ।
ਅੱਛਾ ਹੋਰ ਤਾਂ । ਇੱਕ-ਇੱਕ ਮੇਰੀ ਕੁੜੀ ਨੇ ਅੱਜ ਚਾਹ ਕਿੱਦਾਂ ਬਣਾਈ ਮੇਰੇ ਵਾਸਤੇ।
ਕਿਵੇਂ ਕੁੜੀ ਨੇ ਤੁਹਾਡੀ।
ਨਾ-ਨਾ ਸਾਡੇ ਮੰਮਾ ਹੱਸਦੇ ਰਹੇ ਗਏ ਕਿ ਮੇਰੀ ਅੱਜ ਕੁੜੀ ਮੈਨੇ ਚਾਹ ਕਿੱਦਾਂ ਬਣਾਇਆ ਮੈਨੂੰ ਝੂਠ ਮਾਰ ਦੀਏ।
ਨਹੀ ਝੂਠ ਨੀ ਸੱਚੀ ਬਣਾਈ ਏ ਮੰਮੀ ਤੇ ਪੀ ਲੈਂਦੇ ਸਵਾਦ ਦਾ ਪਤਾ ਹੀ ਨਹੀਂ ਲੱਗ ਆਹ। ਪੀ ਲਈ ਅ ਤੇ ਉਹਨਾਂ ਨੂੰ ਮੈਂ ਅਸੀ ਸ਼ੂਗਰ ਕਰਕੇ ਮਿੱ ਠਾ ਪਾਂਦੇ ਨਹੀਂ ਚਾ ਚ।
ਅੱਛਾ।
ਤੇ ਆਹ ਮੰਮੀ ਕਹਿੰਦੇ ਕੋਈ ਲੌਂਗ ਨੀ ਸੀ ਕੋਈ ਨੀ ਮੈਂ ਕਿਹਾ ਝੂਠੇ ਹੈਂ।
ਕਹਿੰਦੀਆਂ ਮੈਂ ਆਂਟੀ ਨਾਲ ਵੀ ਮੇਰੀ ਗੱਲ ਕਰਾ ਲੋ।
ਹਾਂ, ਮੰ ਮ ਮ ਕਿਹਦੇ ਨਾਲ।
ਆਂਟੀ ਨਾਲ ਮੰਮਾ ਨਾਲ।
ਮੰਮੀ ਵੀ ਕਹਿ ਰਹੇ ਨੇ ਲੈ ਫੜਾ ਮੈਨੂੰ ਗੱਲ ਕਰਾਂ ਹੁਣ ਇਹੀ ਕਹਿਣਗੇ ਝੂਠ ਬੋਲਦੀ ਆ, ਉਹ ਕਹਿਣ ਤਾਂ ਸਹੀ ਮੈਨੂੰ।
ਲਾ ਹੁਣ ਏਦਾਂ ਹੁੰਦੀ ਨੀ ਏ ਮੈਂ ਕਰੂੰਗੀ ਬਾਅਦ ਚ ਠੀਕ ਏ।
ਅੱਛਾ ਹੋਰ।
ਹੋ ਗਈ ਨਾ ਮੇਰੀ ਫੇਰ ਮੈਂ ਕਰਦੀ ਆ ਫੇਰ ਚੱਕਣਾ ਮੇਰਾ ਫੋਨ ਠੀਕ ਹੈ।
ਕੀ ਕਰੋਂਗੇ ਫਰੀ ਹੋ ਕੇ।
ਹਾਂ ਮੈਂ ਤੁਹਾਡਾ ਕੋਲ ਜਦੋਂ ਹੋ ਗਿਆ ਨਾ ਕੱਟ ਫਿਰ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ।
ਅੱਛਾ ਜੀ ਅੱਛਾ ਹੋਰ। ਆਂਟੀ ਨੂੰ ਮਿਸ ਕਰ ਰਹੇ ਹੋ ਤੇ ਆਂਟੀ ਵੀ ਤੁਹਾਨੂੰ ਮਿਸ ਕਰ ਰਹੇ ਨੇ ਵੀ ਮੈਨੂੰ ਪੜ੍ਹਾ ਫੋਨ। ਮੈਂ ਦੱਸਾ ਮੈਂ ਕਿਹਾ ਹਾਏ ਮੰਮੀ ਮੇਰੀ ਚੁਗਲੀ ਝੂਠੀ ਨਾ ਲਾਈ।
ਮੈਂ ਰੋਜ਼ ਬਣਾਨੀ ਆ ਨਾਲੇ ਰੋਜ਼ ਦੇਈ ਦਾ ਮੰਮੀ ਝੂਠ ਬੋਲੇ ਪਾਦੀ ਨੀ ਮੈਂ ਲੌਂਗ ਪਾਨੀ ਹਾ।
ਅੱਛਾ ਇੱਕ ਵੀ ਨੀ ਪਾਇਆ। ਚਾਰ-ਚਾਰ ਪਾਏ ਨੇ ਕੱਠੇ।
ਚਾਰ-ਚਾਰ ਲੌਂਗ ਉਹ ਵੀ ਕੁੱਟ ਕੇ ਵਧੀਆ ਚਾ ਕੜਕ ਬਣੀ ਸੀ ਨਾ ਚਾ ਪੱਤੀ ਵਧੀਆ।
ਅੱਛਾ
ਹ ਹੋਰ ਤੁਸੀਂ ਕੀ ਬਣਾਦੇ ਹੋ ਚਾ ਚੂ। ਚ ਨਾ ਹੁਣ ਠੰਡ ਵੇਲੇ ਪਾ ਲਿਆ ਕਰੋ ਮਿਰਚਾਂ।
ਚਾ
ਮਿਰਚਾ ਨੀ। ਲੋਂਗ ਕੁੱਟ ਕੇ।
ਅੱਛਾ ਮਿਰਚਾ ਪਾ ਲੋ ਮੈਂ ਤਾ ਨਯਾ ਸੁਣ ਰਹੀ ਹੈ ਕਿ ਚਾ ਚ ਮਿਰਚਾ ਪਾ ਕੇ ਪੀ ਲੋ।
ਰਚਾ ਨਾ ਪਾਓ ਲੌਂਗ ਵੱਧ ਪਾ ਲਏ ਨਾ ਜਿਵੇਂ ਮਿਰਚਾਂ ਲੱਗੀਆ ਲੌਂਗ ਚ। ਸ਼ੱਕਰ ਪਾ ਲਿਓ ਫਿਰ ਵੱਧ ਨਾਲ ਨੂੰੜ ਸੈਟ ਲਏ ਮਾੜਾ ਜਿਹਾ।
ਉਹ ਬਸ ਫਿਰ ਤਾਂ ਛੇਤੀ ਫਿਰ ਬਿਮਾਰ ਪੈ ਜਾਣਾ ਔਰ।
ਨਾ-ਨਾ ਬਿਮਾਰ ਤੋਂ ਤੁਸੀਂ ਪਾਓਗੇ ਨੀ ਇਹ ਜੀ ਚੀਜ਼ ਹੈ।
ਹਾਂ ਠੀਕ ਹੈ।
ਆਹ ਕਲਾਈਮੇਟ ਸਭ ਨੂੰ ਬਿਮਾਰ ਕਰਦਾ ਪਰ ਤੁਸੀ ਨੀ ਬਿਮਾਰ ਹੋਗੇ ਫੇਰ।
ਨਾ-ਨਾ ਮੈਂ ਤਾਂ ਬਿਮਾਰ ਵੈਸੇ ਵੀ ਨੀ ਹੁੰਦੀ ਟੱਚ ਵੁਡ ਵਧੀਆ ਮੈਂ ਤਾ।
ਹਮ ਵਧੀਆ।
ਅਸਰ ਹੁੰਦਾ ਮੇਰਾ ਸੀ ਹੱਡ ਪੇਰ ਦਰਦ ਹੁੰਦੇ ਨੇ ਹਾਲ ਹੁਣ ਤੋਂ ਹੀ।
ਹਮ ਅੱਛਾ ਮੌਸਮ ਕਰਕੇ ਹੁੰਦਾ ਨਾ ਇਹ।
ਨਾ-ਨਾ ਮੈਨੂੰ ਬਸ ਬੱਚਿਆਂ ਹੋਣ ਤੋਂ ਬਾਦ ਏਦਾਂ ਹੀ ਉਹ ਨੋਰਮਲ ਹੀ ਹੈ। ਹੁੰਦਾ ਹੀ ਹੈ ਸਾਰਿਆਂ ਨੂੰ ਬੈਕਪੇਨ
ਹਾਂ-ਹਾਂ
ਹਾਂ, ਹਾਂ ਤਾਂ ਨੋਰਮਲ ਚ
ਅ ਕੀ ਕਰ ਬ
ਹੋਰ ਦੀ ਕੀ ਕਰਦੇ ਨੇ।
ਹਾਂਜੀ।
ਦੀਦੀ ਕੀ ਕਰਦੇ ਨੇ?
ਦੀਦੀ ਗਏ ਹੁਣ ਹਜ਼ੂਰ ਸਾਹਿਬ ਗਏ ਹੋਏ ਨੇ। ਕੱਲ ਹੀ ਗਏ ਪਰਸੋਂ ਹਾਂਜੀ ਕਿਹੜੀ
ਦੂਜੀ ਦੀਦੀ
ਉਹ ਤਾਂ ਉੱਥੇ ਹੀ ਹੈ ਨਾ ਨਾਲੇ ਉੱਥੇ ਚੱਲੇ ਹਾਂ ਅਸੀਂ ਹੁਣ ਬੁਲਾਇਆ।
ਅੱਛਾ ਜੀ।
ਉਹਨਾਂ ਨੇ ਕਿਹਾ ਰੋਟੀ ਇੱਥੇ ਖਾਏ ਉਹ ਸਾਡੇ ਘਰ ਆ ਕੇ
ਅੱਛਾ- ਅੱਛਾ -ਅੱਛਾ।
ਅੱਜ ਉੱਥੇ ਰੋਟੀ ਖਾਵਾਂਗੇ ਮੰਮੀ ਨੂੰ ਤੇ ਮੈਨੂੰ ਕੋਲ ਕੀਤਾ ਸੀ।
ਅੱਛਾ ਜੀ।
ਕਹਿੰਦੇ ਆਪਣੇ ਇੱਥੇ ਖਾਓ ਮੈਂ ਬਣਾ ਰਹੀ ਹਾਂ ਅੱਜ
ਅੱਛਾ ਜੀ
ਹੂ,,,
ਠੀਕ ਆ ਮੇਰੇ ਤਾਂ ਹੁਣ ਉਹ ਦੇ ਦਿਖਾਓ ਮੰਮਾ ਨੇ ਬਣਾ ਕੇ ਰੱਖੇ ਨੇ ਮਸਰ ਦੀ ਦਾਲ ਸਾਬਤ ਮਸਰ ਦੀ ਦਾਲ ਔਰ ਭਰੇ ਹੋਏ ਕਰੇਲੇ ਬਣਾ ਕੇ ਰੱਖੇ ਨੇ ਹਾਂਜੀ ਦੁਪਹਿਰੇ ਬਣਾਇਆ ਸੀ ਉਹਨਾ ਨੇ ਕਿਸੇ ਨੇ ਵੀ ਰੋਟੀ ਖਾਧੀ ਨੀ ਅਸੀਂ ਉੱਧਰ ਚਲੇ ਗਏ ਨਾ ਭੈਣ ਕੋਲ
ਅੱਛਾ ਫਿਰ ਉਹ ਪਿਆ ਹੋਣਾ ਹੋਣਾ ਨਾ ਹੂ
ਖਿਚੜੀ ਪਈ ਨਾਲੇ ਥੋੜੇ ਜਿਹੇ ਚੌਲ ਬਣਾ ਲਾਂਗੇ ਉਹੀ ਪੈ ਪੈਣ ਜੋਗੇ ਐਡਮਿਟ ਹੈਗੀ ਹੈ।
ਅੱਛਾ ਅੱਛਾ ਹਾਂਜੀ ਹਾਂਜੀ ਹਾਂ।
ਸਾਡੇ ਨਾਲ ਜੋ ਮਾਸੀ ਰਹਿੰਦੀ ਸੀ ਨਾ ਉੱਥੇ ਉਹਦੀ ਕੁੜੀ
ਹਾਂਜੀ
ਹੂ,,, ਹੋਰ
ਬਸ ਸਾਡੇ ਇੱਥੇ ਤਾਂ ਹੁਣ ਮੀਂਹ ਗਾ ਹੁਣ ਵਧੀਆ ਕਲਾਈਮੇਟ ਆ ਹੁਣ ਤਾਂ ਮੀਂਹ ਪੈ ਕੇ ਹਟਿਆ
ਅੱਛਾ।
ਇਹ ਇੱਥੇ ਹਾਂ। ਠੀਕ ਆ ਠੀਕ ਠੀਕ ਆ ਠੀਕ ਹੈ ਹਾਂਜੀ- ਹਾਂਜੀ ਠੀਕ ਆ। ਠੀਕ ਆ ਭੈਣ ਜੀ ਲੱਛੀ ਕੌਰ